ਹੈਲੋ, ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਹੈ?
ਠੀਕ ਆ ਠੀਕ ਆ ਜੀ ਤੁਸੀਂ ਦੱਸੋ।
ਹਾਂਜੀ ਅਸੀਂ ਵੀ ਵਧੀਆ ਅਸੀਂ ਵੀ ਵਧੀਆ। ਬਸ ਰੋਟੀ ਰੁਟੀ ਖਾ ਕੇ ਫ੍ਰਰੀ ਹੋਏ ਸੀ। ਫਿਰ ਮੈਂ ਕਿਹਾ ਚਲੋ ਉਹਨਾਂ ਨੂੰ ਕੌਲ ਕਰਨੀ ਆ। ਪੁੱਛਣੀ ਆ ਕੀ ਹਾਲ ਚਾਲ ਐ। ਹੋਰ ਕੀ ਆਪਸ 'ਚ ਕੰਟੈਕਟ 'ਚ ਰਹਿਣਾ ਚਾਹੀਦਾ ਨਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਤਾਂ ਹੀ ਬੰਦਿਆਂ ਦਾ ਪਤਾ ਲੱਗਦਾ ਇੱਕ ਦੂਜੇ ਦਾ।
ਹਾਂਜੀ, ਬਿਲਕੁਲ। ਹੋਰ ਘਰ ਸਭ ਠੀਕ ਨੇ ਮੰਮੀ ਪਾਪਾ ਭੈਣ?
ਹਾਂਜੀ-ਹਾਂਜੀ, ਸਾਰੇ ਵਧੀਆ ਸਾਰੇ ਵਧੀਆ। ਬਸ ਗਰਮੀ ਨੇ ਮੱਤ ਮਾਰੀ ਹੋਈ ਬਾਕੀ ਤਾਂ ਸਾਰੇ ਸਹੀ ਆ।
ਹਾਂ ਸਹੀ ਗੱਲ ਹੈ, ਗਰਮੀ ਨਾਲ ਤੇ ਸਿਹਤ ਵੀ ਡਾਊਨ ਹੋਈ ਦੀ ਹੈ।
ਉਹੀ ਨਾ।
ਪਾਣੀ ਪੀਤਾ ਜਾਂਦਾ ਜਿਆਦਾ ਤੇ ਰੋਟੀ ਖਾਣ। ਤੇ ਮਨ ਨਹੀਂ ਕਰਦਾ। ਬਸ ਪੀਣ ਵਾਲੀਆਂ ਚੀਜ਼ਾਂ ਹੀ ਪੀਤੀਆਂ ਜਾਂਦੀਆਂ ਨੇ। ਕਦੀ ਸ਼ਰਬਤ ਬਣਾ ਕੇ ਪੀ ਲਓ, ਕਦੀ ਸ਼ੇਕ ਬਣਾ ਕੇ ਪੀ ਲਓ। ਹਾਂਜੀ-ਹਾਂਜੀ।
ਮੈਂ ਕਿਹਾ ਕਿਚਨ 'ਚ ਵੀ ਇੰਨੀ ਗਰਮੀ ਲੱਗਦੀ ਹੋਣੀ ਪਸੀਨਾ ਆਉਂਦਾ ਹੋਣਾ।
ਹਾਂ ਹੋਰ ਕੀ ਬੜੀ ਗਰਮੀ ਹੁੰਦੀ ਰੋਟੀ ਬਣਾਓ, ਜਦੋਂ ਪ੍ਰਾਹਣੇ ਆਏ ਦੇ ਹੋਣ ਤੇ ਉਦੋਂ ਜਿਆਦਾ ਹੀ ਮੱਤ ਵੱਧ ਜਾਂਦੀ ਹੈ।
ਉਹ ਤਾਂ ਉਦੋਂ ਤਾਂ ਜਿਆਦਾ ਹੀ ਹੁੰਦਾ, ਓਦਾਂ ਭਾਵੇਂ ਰਸੋਈ ਠੰਡੀ ਰਹੂਗੀ। ਜਦੋਂ ਕਿ ਦੋ ਗੈਸਟ ਆਏ ਹੋਰ ਗਰਮ ਹੋ ਜਾਂਦੀ।
ਉਹ ਫਿਰ ਜਿੰਨਾ ਜਿਆਦਾ ਮਟੀਰੀਅਲ ਬਣਾਉਣਾ, ਪੈਂਦਾ ਉਓਨੀ ਗਰਮੀ ਜਿਆਦਾ ਹੋ ਜਾਂਦੀ। ਉਹਨਾ ਹੀ ਅਹ ਗਰਮੀ ਲੱਗਦੀ ਫੇਰ,
ਹਾਂਜੀ-ਹਾਂਜੀ ਸਹੀ ਗੱਲ ਹੈ। ਅੱਛਾ ਮੈਂ ਤੁਹਾਨੂੰ ਪੁੱਛਣਾ ਸੀਗਾ, ਕੋਈ ਸ਼ੇਕ ਵਗੈਰਾ ਤੁਸੀਂ ਆਉਂਦਾ ਤੁਹਾਨੂੰ ਬਣਾਣਾ। ਬਣਾ ਕੇ,
ਹਾਂਜੀ-ਹਾਂਜੀ ਮੇਰੇ ਬੱਚੇ ਤੇ ਵੈਸੇ, ਚਲੋ ਬਨਾਨਾ ਸ਼ੇਕ ਵੀ ਪਸੰਦ ਕਰਦੇ ਨੇ ਪਰ ਜਿਵੇਂ ਹੁਣ, ਗਰਮੀਆਂ ਨੇ ਅੱਜ-ਕੱਲ੍ਹ ਤੇ ਉਹਨਾਂ ਨੂੰ ਮੈਂਗੋ ਸ਼ੇਕ ਬਹੁਤ ਪਸੰਦ ਐ। ਗਰਮੀਆਂ ਵਿੱਚ ਤੇ ਫੇਰ ਉਹ ਬਨਾਨਾ ਸ਼ੇਕ ਵੀ ਭੁੱਲ ਜਾਂਦੇ ਨੇ,
ਠੀਕ ਆ ਠੀਕ ਆ ਵੈਸੇ ਬਨਾਨਾ ਗਰਮ ਹੁੰਦੇ ਆ ਠੀਕ ਹੁੰਦੇ
ਬਣਾਉਾ ਵੈਸੇ ਸਹੀ ਹੁੰਦੇ ਆ, ਮਤਲਬ ਹੈਲਥ ਲਈ ਤਾਂ ਵਧੀਆ ਹੀ ਹੈ ਮਤਲਬ ਜ ਅਗਰ ਉਹਨੂੰ ਸਵੇਰੇ ਪੀ। ਕੀਤਾ ਜਾਏ ਜਿਵੇਂ ਗ ਗਰੋ ਕਰਦਾ, ਪਿਆ ਬੱਚਾ ਉਹਨੇ ਉਹਦੇ ਲਈ ਤੇ ਜ਼ਿਆਦਾ ਵਧੀਆ ਏ
ਹਾਂਜੀ-ਹਾਂਜੀ,
ਹੁੰਦੇ ਆ ਪਰ ਮੈਂਗੋ ਸ਼ੇਕ ਵੀ, ਅੱਛਾ, ਹੁੰਦਾ ਹੁਣ ਮੌਸਮ ਦੇ ਅਕੋਰਡਿੰਗ ਤਾਂ ਚਲੋ ਹਰ ਫਰੂਟ ਖਾਣਾ ਚਾਹੀਦਾ ਨਾ, ਮੈਂਗੋ ਸ਼ੇਕ ਹਾਂ ਮੈਂਗੋ ਸ਼ੇਕ ਵੀ ਬੜੇ ਵਧੀਆ, ਹਾਂ ਉਹੀ ਨਾ ਉਹ ਸਭ ਦੇ ਫੇਵਰੇਟ ਹੁੰਦੇ ਆ, ਬਸ ਇਹ ਇੱਕ ਇੱਕ ਲਿਮਿਟ ਹੋਣੀ ਚਾਹੀਦੀ ਕਿਉਂਕਿ ਗਰਮ ਹੁੰਦੇ ਆ ਨਾ।
ਹਾਂਜੀ ਉਹ ਤਾਂ ਹੈ, ਜ਼ਿਆਦਾ ਨਹੀਂ ਖਾਣੇ ਚਾਹੀਦੇ ਓਦਾਂ ਵੀ ਦਾਣੇ ਵਗੈਰਾ ਵੀ ਪਿੰਪਲ ਵੀ ਹੋ ਜਾਂਦੇ ਨਾ।
ਹਾਂ ਪਿੰਪਲ ਵਗੈਰਾ ਵੀ ਹੋ ਜਾਂਦੇ। ਕਿਉਂਕਿ ਉਹਨਾਂ ਦੀ ਤਸੀਰ ਗਰਮ ਜ ਹੁੰਦੀ ਐ, ਪਰ ਤੁਸੀਂ ਅਗਰ ਮੈ ਉਹ ਸ਼ੇਕ ਬਣਾਓਗੇ, ਨਾ ਜਿਵੇਂ ਮੈਂਗੋ ਨੂੰ ਤੁਹਾਨੂੰ ਪਤਾ ਹੀ ਉਹ ਤੇ ਸਿੰਪਲ ਕੰਮ ਏ। ਕਿ ਉਹਦੀ ਛਿਲਕਾ ਉਤਾਰੋ, ਰ ਉਹਦਾ ਪਲਪ ਲਾਓ, ਤੇ ਉਹਨੂੰ ਗ੍ਰਾਇੰਡ ਕਰ ਲਓ।
ਹਾਂਜੀ-ਹਾਂਜੀ,
ਗ੍ਰਾਇੰਡ ਕੀਤਾ। ਤਾਂ ਵਿੱਚ ਖੰਡ ਪਾ ਲੈਂਨੀ ਆ, ਨਾ ਆਪਣੇ ਸਵਾਦ ਦੇ ਅਕੋਰਡਿੰਗ ਜਿੰਨੀ ਤੁਹਾਨੂੰ ਟੇਸਟ ਚਾਹੀਦਾ ਕਈ ਜ਼ਿਆਦਾ। ਮਿੱਠਾ ਪੀਂਦੇ ਨੇ ਕਈ ਲਾਈਟ ਪੀਂਦੇ ਨੇ,
ਹਾਂਜੀ-ਹਾਂਜੀ,
ਹਿਸਾਬ ਨਾਲ ਪਾਲੋ, ਤੇ ਡਰਾਈ ਫਰੂਟ ਅਗਰ ਪਾਣਾ ਵੈਸੇ ਡਰਾਈ ਫਰੂਟ ਵੀ ਗਰਮੀਆਂ ਦੇ, ਹਿਸਾਬ ਨਾਲ ਗਰਮ ਹੁੰਦਾ ਹੈ, ਪਰ ਅਗਰ ਤੁਸੀਂ ਭਿੱਜਿਆ ਹੋਇਆ ਪਾਓਗੇ, ਨਾ ਜਿਵੇਂ ਥੋੜਾ ਭਿਓ ਲਓ ਰਾਤ ਨੂੰ
ਹਾਂਜੀ-ਹਾਂਜੀ,
ਬਦਾਮ ਕਾਜੂ ਅਖਰੋਟ ਇਹ ਚੀਜ਼ਾਂ ਭਿਓ ਲੋ ਤੇ ਭਿਓ ਕੇ ਚਲੋ ਬਾਕੀ। ਟੱਕੀਆਂ ਦੀ ਤਾਂ ਛਿੱਲਾੜ ਉਤਾਰਨ ਦੀ ਜ਼ਰੂਰਤ ਨਹੀਂ ਪੈਂਦੀ ਨਾ ਕਾਜੂ ਦੀ ਨਾ ਖਰੋਟ ਦੀ,
ਹਾਂਜੀ-ਹਾਂਜੀ,
ਬਦਾਮ ਦੀ ਜਿਹੜੀ ਬਰਾਊਨ ਜਿਹੀ ਛਿੱਲੜ ਹੁੰਦੀ ਉਹ ਉਤਾਰ ਲੋੋ ਫੇਰ ਉਹਨੂੰ ਹਲਕੇ ਜਹੇ, ਨਾਲ ਕਿਉਂਕਿ ਉਹ ਥੋੜਾ ਜਦੋਂ ਅਸੀਂ ਭਿਉਂਨੇ ਆ ਨਾ ਬੜੇ ਸੋਫਟ ਹੋ ਜਾਂਦੇ। ਤੇ ਫੇਿਰ ਉਹਨੂੰ ਹਲਕੇ ਜ ਹੱਥਾਂ ਨਾਲ ਥੋੜਾ, ਜਹਾ ਉਹਨੂੰ ਨਾ ਪੀਸ ਲੋਓ ਜਿਆਦਾ ਨੀ ਪੀਸਦਾ ਮਤਲਬ ਹਲਕਾ, ਕਾਾਜ਼ਾ ਪੀਸ ਲੋੋ ਮੋਟੇ-ਮੋਟੇ ਦਾਣੇ ਜਿਵੇਂ ਹੋ ਜਾਂਦੇ ਆ।
ਠੀਕ ਆ ਠੀਕ ਹੈ,
ਭਿਉਂਕ ਹੁੰਦਾ ਨਾ ਕਿ ਉਹਨਾਂ ਦੀ ਗਰਮੈਸ਼ ਨਿਕਲ ਜਾਂਦੀ ਹੈ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ,
ਨਿਕਲ ਜਾਂਦੀ ਹੈ ਤੇ ਡਰਾਈ ਫਰੂਟ ਜਿਹੜਾ ਉਹ ਠੰਡਾ ਹੋ ਜਾਂਦਾ ਹੈ, ਅਗਰ ਪੂਰੀ ਰਾਤ ਭੀਜਾ ਦਾ ਰਹੇਗਾ ਨਾ। ਮੈਂ ਤੇ ਬੱਚਿਆਂ ਨੂੰ ਵੈਸੇ ਅ ਗਰਮੀਆਂ ਵਿੱਚ ਭਿਉਂ ਕੇ ਹੀ ਦਿੰਨੀ ਆ। ਤੇ ਅ ਉਹ, ਹਾਂ ਡਰਾਈ ਫਰੂਟ ਪਾ ਲੋ, ਜਦੋਂ ਅਸੀਂ ਖੰਡ ਪਾਈਏ ਤੇ ਪਲਪ ਪਾਇਆ, ਉਹਨੂੰ ਅਸੀਂ ਗ੍ਰਾਇੰਡ ਕੀਤਾ ਵਿੱਚ ਕੁੱਟੀ ਹੋਈ ਬਰਫ਼ ਪਾਲੋ । ਬੀ ਜਿਦੇ ਨਾਲ ਅਸੀਂ ਥੋੜਾ ਉਹਨੂੰ ਚਿਲਡ ਬਣਾਣਾ ਹੈ ਦੁੱਧ, ਚਲੋ। ਪਾਣੀ ਵੀ ਪਾਉਣਾ ਪੈਂਦਾ ਥੋੜ੍ਹਾ ਜਿਹਾ ਕਿਉਂਕਿ, ਪਲਪ ਫਿਰ ਇੱਦਾਂ ਦੇ ਮਤਲਬ ਗ੍ਰਇੰਡ ਹੋਏ। ਗਾ ਨਾ ਹਲਕਾ ਜਾਂ ਬਰਫ਼ ਦੇ ਨਾਲ ਥੋੜਾ ਪਾਣੀ ਵੀ ਪਾਣਾ ਪਏਗਾ। ਫਿਰ ਜਿੰਨਾ ਪਾਣੀ ਔਰ ਬਰਫ਼, ਕੁਆਂਟਿਟੀ ਹੋਏਗੀ, ਨਾ ਉਹਨਾ ਹੀ ਦੁੱਧ ਪਾਲੋ।
ਠੀਕ ਹੈ, ਠੀਕ ਹੈ।
ਹਾਂ ਉਹਨਾਂ ਹੀ ਦੁੱਧ ਪਾਲੋ ਉਸ, ਅਹ- ਤੇ ਉਹਨੂੰ ਫਿਰ ਅੱਛੀ ਤਰ੍ਹਾਂ ਗ੍ਰਾਇੰਡ ਕਰ ਲੋ, ਡਰਾਈ ਫਰੂਟ ਪਾ ਕੇ ਤੇ ਉਸ ਤੋਂ ਜ਼ਿਆਦਾ ਵਧੀਆ ਬਣਾਣਾ ਏ, ਤੇ ਜਿਵੇਂ ਸਾਡੇ ਕੋਲ ਚੈਰੀ ਨਹੀਂ ਹੈਗੀ ਚੈਰੀ, ਘਰ ਨਹੀਂ ਹੈਗੀ, ਤੇ ਮੁਰੱਬਾ ਹੈਗਾ ਜਿਵੇਂ ਗਾਜਰ ਦਾ। ਤੇ ਜਦੋਂ ਅਸੀਂ ਪਲਪ ਨੂੰ ਗ੍ਰਾਇੰਡ ਕਰਨਾ ਨਾ ਥੋੜ੍ਹਾ ਜਿਹਾ ਤੇ ਇੱਕ ਗਾਜਰ ਅਸੀਂ, ਮੁਰੱਬੇ ਦੀ ਵੀ ਗ੍ਰਾਇੰਡ ਕਰ ਲੈਣੀ ਆ ਨਾਲ ਹੀ, ਪਲਪ ਦੇ ਉਹਦੇ ਨਾਲ ਤੇ ਬਹੁਤ, ਬਹੁਤ ਵਧੀਆ ਟੇਸਟ ਆਦਾ, ਮੇਰੇ ਬੱਚੇ ਤੇ ਬੜੇ ਖੁਸ਼ ਹੋ ਕੇ ਪੀਂਦੇ ਆ ਉਹ ਵਾਲਾ।
ਅੱਛਾ, ਅੱਛਾ।
ਗਾਜਰ ਦਾ ਮੁਰੱਬਾ ਵੀ ਵਿੱਚ ਥੋੜਾ ਜਿਹਾ ਗ੍ਰਾਇੰਡ ਕਰਲੋ ਨਾ, ਜਦੋਂ ਅਸੀਂ ਉਹਨੂੰ ਪਲਪ ਨੂੰ ਗ੍ਰਾਇੰਡ ਕਰਨਾ ਉਹਦੇ ਨਾਲ ਹੀ, ਫੇਰ ਬੜਾ ਹੀ ਮਜ਼ਾ ਆਉਂਦਾ ਹੈ, ਪੀਣ ਦਾ ਵੀ ਬੜਾ ਸਵਾਦ ਆਂਦੈ।
ਓਕੇ-ਓਕੇ, ਫਿਰ ਗਾਜਰ ਦਾ ਮਰੱਬਾ ਤਾਂ ਥੋੜ੍ਹਾ ਮਿੱਠਾ ਹੋ ਜਾਂਦਾ ਹੋਣਾ ਨਾ? ਉਹ ਕੱਟ ਕੇ ਪਾਉਂਦੇ ਤੁਸੀਂ?
ਉਹੀ ਤੇ ਕਹਿ ਰਹੀ ਹਾਂ ਨਾ ਮੈਂ, ਗ੍ਰਾਇੰਡ ਕਰ ਲੈਣਾ ਇੱਕ ਗਾਜਰ ਦੇ ਪੀਸ ਨੂੰ ਬੜੀ ਵੱਡੀ ਗਾਜਰ ਨੀ ਮਤਲਬ ਜ਼ਿਆਦਾ ਵੱਡੀ ਗਾਜਰ ਏ, ਤੇ ਉਹਨੂੰ ਹਾਫ ਪਾ ਲੋ। ਕਈ ਵਾਰੀ ਮੁਰੱਬੇ ਦੇ ਪੀਸ ਹੀ ਹੁੰਦੇ ਨੇ, ਮਤਲਬ ਇੱਕ ਫਿੰਗਰ ਜਿਦੀ ਜਿੱਡੀ ਲੈਲੋ। ਨਾ ਇੱਕ ਮਤਲਬ ਉਂਗਲ ਜਿਡੀ ਲੰਬੀ, ਜਿੰਨੀ ਲੈਲੋ ਗਾਜਰ। ਮੁਰੱਬੇ ਵਾਲੀ, ਉਹਨੂੰ ਤੁਸੀਂ ਪਲਪ ਹੈਲੋ? ਹੈਲੋ? ਹੈਲੋ? ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ? ਹੈਲੋ? ਨੈਟਵਰਕ ਪ੍ਰੋਬਲਮ ਲੱਗਦੀ ਪਈ ਹੈ, ਹੈਲੋ?